ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ।
ਵਧੀਆ ਜੀ ਵਧੀਆ ਤੁਸੀਂ ਸੁਣਾਓ ਘਰ ਸਭ ਠੀਕ।
ਹਾਂਜੀ-ਹਾਂਜੀ ਵਧੀਆ-ਵਧੀਆ ਮੈਂ ਥੋੜਾ ਜਿਹਾ ਬਸ ਫਰੀ ਹੋਈ ਸੀ ਥੋੜਾ ਜਿਹਾ ਮੈਂ ਸੋਚਿਆ ਮੈਂ ਪੁੱਛ ਲੈਂਣੀ ਆਂ ਵੀ ਸਾਰੇ ਕਿੱਥੇ-ਕਿੱਥੇ ਜਾ ਰਏ ਨੇ ਮੈਂ ਤਾਂ ਹਜੇ ਥੋੜਾ ਜਿਹਾ ਜਾ ਆਈ ਸੀਗੀ। ਤੇ ਫਿਰ ਉਸ ਤੋਂ ਬਾਅਦ ਥੋੜ੍ਹੀ ਤਬੀਅਤ ਠੀਕ ਨਈ ਸੀ। ਕਿ ਮੈਂ ਬੈਠੀ-ਬੈਠੀ ਸੀ ਨਾਲ ਦੀ ਰੈਸਟ ਹੋ ਰਹੀ ਹੈ ਨਾਲੇ ਮੈਂ ਫੋਨ ਤੇ ਗੱਲ ਹੀ ਕਰ ਲੈਂ ਣੀ ਆਂ।
ਓਕੇ ਆਪਾਂ ਤਾਂ ਚੱਲੇ ਜੀ ਪਹਾੜ ਤੇ ਆਪਣੀ ਤਾਂ ਤਿਆਰੀ ਪੂਰੀ ਹੈ ਹੁਣ ਦੋ ਤਿੰਨ ਦਿਨਾਂ ਦੇ ਵਿੱਚ ਵਿਚ ਅਸੀਂ ਨਿਕਲ ਜਾਣਾ ਜੀ ਪਹਾੜਾਂ ਤੇ
ਓਕੇ
ਹੋਰ ਕੀ ਹਰ ਸਾਲ ਦਾ ਬੱਚੇ ਵੇਟ ਕਰ ਰਏ ਹੁੰਦੇ ਇਥੇ
ਮਤਲਬ ਅ ਫੈਮਲੀ ਵਾਈਜ਼ ਜਾ ਰਏ ਓ ਕਿ ਕਿਵੇਂ
ਹਾਂਜੀ-ਹਾਂਜੀ ਪਰ ਨਈ ਕੋਸ਼ਿਸ਼ ਕਰਾਂਗੇ ਇੱਕ ਹੋਰ ਫੈਮਲੀ ਨਾਲ ਜੁੜ ਜੇ ਕੋਈ ਭਰਾ ਵਗੈਰਾ ਤੇ ਆਪਣਾ ਤਾਂ ਪੱਕਾ ਜੀ ਤੇ ਹਰ ਸਾਲ ਹੀ ਜਾਈਦਾ। ਵੈਸੇ ਭਰਾ ਤਾਂ ਇੱਕ ਵਾਰੀ ਜਾ ਵੀ ਆਇਆ ਬਟ ਮੈਂ ਪਿੱਛੇ ਰਹਿ ਗਿਆ ਇਸ ਵਰੀ
ਅੱਛਾ-ਅੱਛਾ ਠੀਕ ਕੋਈ ਨੀ ਅਜੇ ਪਈਆਂ ਨੇ ਛੁੱਟੀਆਂ ਜਾ ਆਉ।
ਹਾਂ-ਹਾਂ ਉਹੀ ਨਾ ਬੱਚੇ ਵੀ ਪਿੱਛੇ ਫਿਰ ਕੈਂਦੇ ਜਾਣਾ ਜਾਣਾ ਪਤਾ ਹੀ ਹੈ ਵੀ ਹਰ ਸਾਲ ਲੈ ਕੇ ਜਾਈਦਾ ਤਾਂ ਫਿਰ ਇਸ ਸਾਲ ਕਿਵੇਂ ਨਾ ਲੈ ਕੇ ਜਾਈਏ।
ਹਾਂਜੀ ਹਾਂ ਠੀਕ ਹੈ ਠੀਕ ਹੈ।
ਹੋਰ ਤੁਸੀਂ ਵੀ ਚਲੋ।
ਬਸ ਮੈਂ ਤਾਂ ਜਾ ਕੇ ਆਈ ਸੀਗੀ ਅ ਤ ਅ ਵੈਸੇ ਏਧਰ ਉੱਧਰ ਗਏ ਸੀ ਤੇ ਉੱਧਰ ਤਬੀਅਤ ਹੀ ਖ਼ਰਾਬ ਹੋ ਗਈ, ਉਸ ਤੋਂ ਬਾਅਦ ਬੁਖ਼ਾਰ ਹੀ ਨਹੀਂ ਉਤਰ ਰੇਹਾ। ਤੇ ਬੱਸ ਵਿੱਚ ਸਫ਼ਰ ਕਰਕੇ ਨਾ ਮੈਨੂੰ ਵੈਸ ਵੋਮਿਟਿੰਗਜ਼ ਆ ਜਾਂਦੀਆਂ ਬੱਸ ਚ, ਸਫ਼ਰ ਕਰਕੇ ਨਾ।
ਹਾਂ ਏਹ ਤਾਂ ਕੋਮਨ ਪ੍ਰੋਬਲਮ ਏ ਕਈਆਂ ਨੂੰ ਹੋ ਜਾਂਦੀ ਹੈਗੀ ਏ, ਬਟ ਥੋੜ੍ਹਾ ਜੇਹਾ ਜੇ ਆਂ ਏਹਦਾ ਧੇਆਨ ਰੱਖੀਏ ਤਾਂ ਫਿਰ ਇਸ ਤੋਂ ਬੱਚੇਯਾ ਜਾ ਸਕਦਾ ਹੈਗਾ।
ਹਾਂਜੀ-ਹਾਂਜੀ, ਹਮ।
ਤੇਨੂੰ ਵੀ ਪ੍ਰੋਬਲਮ ਹੈ ਜੀ, ਉਹ ਵੀ ਨੀ ਬੱਸ ਦਾ ਸਫ਼ਰ ਕਰਦਾ ਪਹਾੜਾਂ ਚੱ, ਕੇਹੰਦਾ ਯਾ ਜਾਵਾਂਗੇ ਨੀ, ਜੇ ਜਾਵਾਂਗਾ ਤੇ ਆਪਣੀ ਗੱਡੀ ਚੱ ਜਾਵਾਂ ਠੀਕ ਹੈ ਗੱਡੀ ਚ ਚੱਲਾਂਗੇ, ਕੋਈ ਗੱਲ ਨਹੀਂ।
ਹਮ ਹਾਂ ਨਹੀਂ ਤਬੀਅਤ ਖ਼ਰਾਬ ਹੋਏ ਫਾਏਦਾ ਹੀ ਨਹੀਂ, ਮਜ਼ਾ ਹੀ ਖਰਾਬ ਹੋ ਜਾਂਦਾ ਸਾਰਾ।
ਹਾਂ। ਉਹ ਤਾਂ ਮੈਨੂੰ ਯਾਦ ਕਰਾਤੀ ਤੁਸੀਂ ਇੱਕ ਵਾਰੀ ਗੱਲ, ਇੰਝ ਹੀ ਹੋਇਆ ਸੀਗਾ, ਇੱਕ ਵਾਰੀ ਅਸੀ ਜਾਣਾ ਸੀਗਾ
ਤੇ ਮੇਰੇ ਭਾਂਜੇ ਨੇ ਉਲਟੀਆਂ ਕਰਤੀਆਂ ਹੋ-ਹੋ-ਹੋ। ਵਾਪਸ ਫੇਰ ਰਸਤੇ ਚੱ ਅਜੇ ਚੱਲਣ ਈ ਲੱਗੇ ਸੀਗੇ ਤੇ ਵਾਪਸ ਹੋ ਗਏ ਉੱਥੋਂ ਹੀ।
ਹਮ।
ਉਹ ਬੜਾ ਮਂਨ ਖਰਾਬ ਹੋਏਆ ਸੀਗਾ ਉਸ ਵਾਰੀ।
ਹਮ। ਚਲੋ ਏਹ ਨੀ ਰਬ ਕਰੇ ਐਸ ਵਾਰੀ ਸਾਰੇ ਠੀਕ ਰੇਹਣ, ਹਮ।
ਹਾਂ।
ਹਮ।
ਤੇ ਹਾਂਜੀ?
ਤੇ ਹਾਂਜੀ-ਹਾਂਜੀ ਆਵਾਜ਼ ਤਾਂ ਦੀਗੇ, ਮੈ ਕੇਹ ਰਹੀ ਸੀਗੀ ਬਈ ਅ ਤੁਸੀ ਵੀ ਦਵਾਈਆਂ ਵਗੈਰਾ ਰੱਖ ਲੈਣਾ ਆਪਣੇ ਕੋਲ ਤਾਂ ਵੀ। ਦਵਾਈਆਂ ਤੇ ਕਿਉਂਕਿ ਪਤਾ ਨੀ ਹੁੰਦਾ, ਜਦੋ ਕਈ ਵਾਰੀ ਐਗਜਰਸ਼ਨ ਨਾਲ ਜਾਦਾ ਆਪਣੇ ਨੂੰ ਏਹੀ ਹੋਇਆ ਨਾ ਮੇਰਾ, ਐਗਜਰਸ਼ਨ ਜਾਅਦਾ ਹੋ ਗਈ। ਤੇ ਬੁਖਾਰ ਹੋ ਗਿਆ ਤੇ ਬੁਖਾਰ ਹੀ ਨਹੀ ਉਤਰਣ ਜਾ ਰੇਆ। ਪਤਾ ਨਹੀਂ ਦਵਾਈ ਰੱਖ ਲਓ ਇਕ ਅੱਧ ਵਾਰੀ ਅ ਜਾਅਦਾ ਐਗਜਰਸ਼ਨ ਹੋ ਗਈ ਜਦੋ ਤ ਪਤਾ ਏ ਤੇ ਫੇਰ ਲੈ ਲਓ ਪੇਹਲੇ ਹੀ, ਤੇ ਵੈਸੇ ਤਾਂ ਅਵੋਇਡ ਕਰਨਾ ਚਾਹੀਦਾ, ਬਟ ਪਰ ਵੀ ਜ ਜਾਅਦਾ ਨਾਲੋ ਤਾਂ ਬੈਟਰ ਹੈ ਨਾ ਇਕ ਵਾਰੀ ਖਾਣੀ।
ਹਾਂਜੀ ਹਾਂ ਤੁਸੀ ਵੀ ਅਪਣੀ ਸੇਹਤ ਦਾ ਧਿਆਨ ਰੱਖੋ ਐਵੇ ਦਾਂ ਯਾ ਤਾਂ ਏਕ ਵਾਰੀ ਡੋਕਟਰ ਨੂੰ ਦੇਖਾ ਲੋ ਜੇਨ ਜਾਅਦਾ ਹੋ ਰੇਹਾ ਏ।
ਹੂੰ ਹਾਂ ਕੋਈ ਨੀ, ਮੈ ਦੇਖਦੀ ਆ ਅਜ ਹਸਬੈਂਡ ਨੂੰ ਕੇਹਾ ਸੀਗਾ ਵੀ ਅਜ ਜੇ ਹੁਣ ਕਿਉਕਿ ਚਾਰ ਪੰਜ ਦਿਨ ਹੋ ਗਏ ਲਗਾਤਾਰ ਤੇ ਅਜ ਕੇਹਾ ਸੀ। ਵੀ ਜੇ ਅਜ ਵੀ ਚੜੇਆ ਤੇ ਫਿਰ ਤਾਂ ਜਾਵਾਂਗੇ ਈ ਡੋਕਟਰ ਕੋਲ ਜਾਣਾ ਹੀ ਪੈਣਾ ਹ।
ਹਾਂਜੀ-ਹਾਂਜੀ।
ਵੈਸੇ ਈ ਕੁਛ ਪਤਾ ਨੀ ਲਗਦਾ ਗਰਮੀ ਸਰਦੀ ਦਾ ਨਾ, ਗਰਮੀ ਆ ਜਾਂਦੀ, ਕਦੀ ਮੀਂਹ ਪੈ ਜਾਂਦਾ ਕੁ ਪਤਾ ਹੀ ਨਹੀ ਚਲਦਾ ਕੀ ਹੋ ਰੇਹਾ ਕੀ ਨਹੀ?
ਹਾਂਜੀ-ਹਾਂਜੀ ਮੈ ਤਾਂ ਸੁਣੇਆ ਜੀ ਤੁਸੀ ਨਾ ਉਹ ਹੋਮਪੈਥਿਕ ਦਵਾਈ ਲੈਂਦੇ ਔ, ਤੁਹਾਡੇ ਹਸਬੈਂਡ ਵੀ ਉਹ ਵੀ ਹੋਮੋਪੈਥੀ ਦੀ ਦਵਾਈ ਪਸੰਦ ਕਰਦੇ ਓ ਜਾਅਦਾ?
ਹਾਂਜੀ ਲੈਂਦੇ ਤੇ ਓਹੀ ਆ ਵੈਸੇ, ਬਟ ਜਦੋ ਅਹ ਜਾਦਾ ਇਕਦਮ ਖਰਾਬ ਹੋ ਜੇ ਫਿਰ ਹੋਮਿਓਪੈਥੀ ਥੋੜਾ ਅ ਸਲੋਅ ਅਸਰ ਕਰਦੀ ਐ। ਤੇ ਇਸ ਕਾਰਕੇ ਫਿਰ ਓ ਐਕਸਟ੍ਰੀਮ ਕੇਸਿਸ ਵਿਚ ਲੈਣੀ ਪੈਂਦੀ ਏ ਪ੍ਹੈਲਾਂ।
ਅਛਾ-ਅਛਾ, ਠੀਕ ਐ, ਠੀਕ ਐ, ਹਾਂ ਨੋਰਮਲ ਜੀ ਕਿਟ ਬਣਾ ਲੈਂਨੇ ਆਂ, ਇੱਕ ਦਵਾਈ ਹੂਂਦੀ ਜੇੜੀ ਨੋਰਮਲ ਯੂਜ਼ ਦੀ ਹੁੰਦੀ ਹੈਗੀ ਐ, ਓ ਲੈ ਜਾਂਗੇ ਨਾਲ ਹੈਨਾ, ਓ ਤਾਂ ਨੋਰਮਲ ਬਣੀ ਪਈ ਏ ਮੇਰੇ ਕੋਲ ਕੋਲ ਇਕ ਕਿੱਟ ਨਾ, ਨੋਰਮਲ ਜੀ ਬਣੀ ਪਈ ਏ, ਓ ਨਾਲ ਰਾੱਖ ਬਿਲਕੁਲ ਠੀਕ ਹੈ ਜੀ।
ਹਾਂ, ਹੋਰ ਮੈਡਮ ਠੀਕ ਨੇ?
ਹਾਂਜੀ-ਹਾਂਜੀ ਬੋਤ ਵਦੀਆ ਜੀ।
ਓ ਵੀ ਪੂਰੇ ਐਕਸਾਈਟਿਡ ਹੋਣੇ?
ਹਾਂ ਤੇ ਹੋਰ ਕੀ ਬਾੱਸ ਪੁੱਛੋ ਨਾ, ਬੱਚੇ ਤੇ ਕੀ, ਮੈਡਮ ਕੀ।
ਇਸ ਵਾਰੀ ਬਸ ਤੂਸੀ ਲੇਟ ਕਿਦਾਂ ਹੋ ਗੇ, ਨੀ ਤਾਂ ਤੂਸੀ ਤਾਂ ਸਬ ਤੋਂ ਪ੍ਹੈਲੇ ਜਾਂਦੇ ਹੁੰਦੇ ਓ?
ਪਤਾ ਨੀ ਬਾੱਸ ਇਸ ਵਾਰੀ ਕੀ ਹੈਏਆ।
ਹੂੰ, ਨਈ ਸਾਨੂੰ ਤੇ ਪਤਾ ਈ ਹੁੰਦੈ। ਤੇ ਸਰ ਨੇ ਤਾਂ ਜਾਣਾ ਈ ਜਾਣੈ ਓਥੇ ਪਹਾੜਾਂ ਚ, ਓਦਾ ਫਿਕਸ ਹੈਗੈ ਸਰ ਨੇ ਜਾਣਾ ਈ ਐ। ਬਾਕੀ ਕੋਈ ਜਾਵੇ ਨਾ ਜਾਵੇ ਪੂਰੇ ਸੂਕੂਲ ਚ। ਤੇ ਓਈ ਨਾ ਤੂਆਡਾ ਫਿਕਸ ਹੁੰਦੈ ਤੇ ਓ ਤਾਂ ਕਾਰਕੇ ਤੂਆਨੂੰ ਫੋਨ ਕਾਰਕੇ ਪੁੱਛ ਰੀ ਸੀ, ਤੂਆਡਾ ਕਿਵੇਂ ਰੇਆ। ਤੇ ਤੂਸੀ ਤੇ ਅਜੇ ਜਾ ਰੇ ਓ। ਅਵਾਜ ਥੋੜੀ ਜੀ ਕਾੱਟ ਰੀ ਐ, ਹੈਲੋ।
ਓ ਬੇਟੇ ਦੀ ਐਡਮਿਸ਼ਨ ਥੋੜਾ ਜਾ। ਹੋ ਗੇਆ ਵੀ ਬੇਟੇ ਦੀ ਐਡਮਿਸ਼ਨ ਆੱਜ ਹੋ ਜੇਗੀ ਮੈਨ ਲਗਦੈ।